ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕਿੱਦਾਂ ਦੇ,
ਵਧੀਆ ਇੱਕਦਮ ਤੁਸੀਂ ਸੁਣਾਓ।
ਅਸੀਂ ਵਧੀਆ ਹੋਰ ਕੀ ਕਰ ਰਹੇ ਸੀ?
ਕੁੱਝ ਨਹੀਂ ਬਸ ਬੈਠੇ ਸੀ।
ਅੱਛਾ ਖਾਣਾ ਖਾਹ ਲਿੱਤਾ ਹੈਗਾ।
ਹਾਂਜੀ-ਹਾਂਜੀ।
ਅੱਛਾ।
ਤੇ ਖਾਣਾ ਖਾ ਕੇ ਸੈਰ ਵੀ ਕਰ ਲਈ,
ਅੱਛਾ, ਤੁਸੀਂ ਚੰਗਾ ਆਪਣਾ ਸੈਰ ਕਰ ਲੈਂਦੇ ਹੋ, ਇੱਥੇ ਰੋਟੀ ਲੇਟ ਖਾਂਦੇ ਹੈਗੇ ਨੇ ਸੈਰ ਹੁੰਦੀ ਨੀ ਹੈਗੀ, ਪਹਿਲੇ ਵੋਕ ਤੇ ਜਾਂਦੇ ਸੀ ਆਪਾਂ ਸਵੇਰੇ ਉੱਠ ਕੇ, ਹੁਣ ਐਜ ਹੁਣ ਜਾਇਆ ਨੀ ਜਾਂਦਾ ਹੈਗਾ ਨੀਂਦ ਇੰਨੀ ਆਂਦੀ ਹੈਗੀ ਸਵੇਰੇ ਰਾਤੀ ਨੀਂਦਰ ਨੀ, ਪੂਰੀ ਹੁੰਦੀ ਹੈਗੀ, ਲੇਟ ਸੌਨੇ ਆ। ਤੇ ਸਵੇਰੇ ਨੀਂਦ ਨੀ ਪੂਰੀ ਹੁੰਦੀ ਹੈਗੀ ਤੇ ਫਿਰ ਹੁਣ ਜਾਇਆ ਨਹੀਂ ਜਾਂਦਾ ਹੈਗਾ।
ਅੱਛਾ-ਅੱਛਾ।
ਸਵੇੇਰੇ ਸਗੋਂ ਪਹਿਲੇ, ਪਹਿਲੇ ਚਲੇ ਜਾਂਦੇ ਸੀ, ਅਸੀਂ ਵੋਕ ਤੇ ਜਾਣਾ ਫਿਰ ਆ ਕੇ ਆਣਾ ਫਿਰ ਬੱਚਿਆ ਨੂੰ ਉੱਠਾਦੀ ਸੀ। ਹੁਣ ਤਾਂ ਬਸ ੲਿਹ ਕਿ ਹੁਣ ਨਾ ਤੇ ਵੋਕ ਤੇ ਜਾਇਆ ਜਾਂਦਾ ਵੇ ਨਾ ਬੱਚੇ ਟੈਮ ਤੇ ਜਾਂਦੇ ਹੈਗੇ ਨੇ।
ਔਰ ਫਿਰ ਰੂਟੀਨ ਆਹ ਰੂਟੀਨ ਖ਼ਰਾਬ ਹੋ ਰੱਖਿਆ ਫਿਰ।
ਹਾਂਜੀ। ਹੁਣ ਨੀਂਦ ਹੀ ਨੀ ਪੂਰੀ ਹੁੰਦੀ ਨਾ ਇਸ ਫੇਰ ਸਵੇਰੇ ਉੱਠਿਆ ਨੀ ਜਾਂਦਾ ਹੈਗਾ ਕਿਉਂਕਿ ਬ ਚਲੋ ਜਾਣਾ ਹੁੰਦਾ ਫੇਰ ਇਹਨਾਂ ਨੂੰ ਦੇਰ ਹੋਦੀ ਲੰਚ ਵਗੈਰਾ ਦੇਣਾ ਹੁੰਦੈ। ਤੇ ਇਸ ਕਰਕੇ ਫਿਰ ਜਾਂਦੀ ਨੀ ਹੈਗੀ।
ਤੇ ਰਾਤੀ ਲੇਟ ਕਿਉਂ ਸੌਣਦੇ ਹੋ ਫੇਰ?
ਬਸ ਨੀਂਦਰ ਹੀ ਨਹੀਂ ਆਉਂਦੀ ਹੈਗੀ ਬੱਚੇ ਫੋਨ ਚਲਾਉਂਦੇ ਹੈਗੇ ਹਨ। ਉਹ ਨੀਂਦਰ ਨੀ ਪੈਂਦੀ ਹੈਗੀ ਕਿ ਕਰਾਂ,
ਤੇ ਫਿਰ ਤੁਹਾਨੂੰ ਵੀ ਆਦਤ ਪੈ ਗਈ ਹੋਣੀ ਹੁਣ ਲੇਟ ਸੌਣ ਦੀ,
ਹਾਂਜੀ-ਹਾਂਜੀ, ਉਹੀ ਤਾਂ ਕਹਿ ਰਹੀ ਨਾ ਫੇਰ ਸਵੇਰੇ ਜਾਗ ਨੀ ਖੁੱਲਦੀ ਹੈਗੀ ਨਾ।
ਅੱਛਾ-ਅੱਛਾ।
ਸਵੇਰੇ ਜਾਗ ਖੁੱਲਦੀ ਨੀ ਹੈਗੀ ਤੇ ਫਿਰ ਨਾ ਵੋਕ ਤੇ ਜਾਂਦੀ ਹਾਂ ਨਾ ਫੇਰ, ਮਸੇ-ਮਸੇ ਬੱਚਿਆਂ ਨੂੰ ਭੇਜਦੀ ਹਾਂ ਸਕੂਲੇ, ਹਾਂਜੀ।
ਕੋਈ ਨਾ ਧੀਰੇ-ਧੀਰੇ ਆ ਵੀ ਸੈਟ ਹੋ ਜੁਗੀ।
ਹਾਂਜੀ-ਹਾਂਜੀ, ਉਹ ਤਾਂ ਮੈਂ ਸੋਚ ਰਹੀ ਹਾਂ ਮੈਂ ਕਿਹਾ ਕੋਸ਼ਿਸ਼ ਕਰਨੀ ਆ ਬਈ ਪੰਜ ਵਜੇ ਉੱਠਾ। ਤੇ ਆਪਣਾ ਸਾਰਾ ਕੰਮ ਹੋ ਜਾਏਗਾ ਵੋਕ ਤੇ ਵੀ ਚੱਲੀ ਜਾਵਾਂਗੀ ਤੇ ਬੱਚੇ ਵੀ ਟਾਈਮ ਨਾਲ ਚਲੇ ਜਾਓਗੇ।
ਤੇ ਪਰ ਫਿਰ ਗਰਮੀ ਵੀ ਤਾਂ ਬਹੁਤ ਹੈ।
ਹਾਂਜੀ, ਹਾਂਜੀ-ਹਾਂਜੀ।
ਤ ਬਹੁਤ ਹੈ ਫਿਰ ਬੰਦਾ ਜਾਏ ਬਾਹਰ ਪਸੀਨੇ-ਪਸੀਨੇ ਹੋ ਜਾਂਦੈ ਪੂਰਾ।
ਹਾਂਜੀ, ਹਾਂ, ਹਾਂਜ ਹਾਂਜੀ-ਹਾਂਜੀ, ਉਹ ਗਰਮੀ ਹੋ ਜਾ ਗਰਮੀ ਚ ਤਾਂ ਵੈਸੇ ਵੀ ਦਿੱਕਤ ਹੋ ਜਾਂਦੀ ਏ‌।
ਹਾਂ, ਤੇ ਹੁਣ ਤਾਂ ਬਾਰਿਸ਼ ਦਾ ਮੌਸਮ ਹੋ ਰਿਐ, ਸਵੇਰੇ-ਸਵੇਰੇ ਬਾਰਿਸ਼ ਵੀ ਆ ਜਾਂਦੀ ਐ, ਕਦੀ-ਕਦੀ।
ਹਾਂਜੀ-ਹਾਂਜੀ, ਹੁਣ ਦੋ ਦਿਨ ਤਾਂ ਐ ਬਾਗੇ ਮੌਸਮ ਸਹੀ ਹੈਗੈ। ਪਰ ਗਰਮੀ ਤਾਂ ਹੈਗੀ, ਚਿਪਚਿਪੀ ਗਰਮੀ ਹੈਗੀ ਏ।
ਚਿਪਚਿਪੀ ਗਰਮੀ ਸਭ ਤੋਂ ਮਾੜੀ ਹੁੰਦੀ ਐ।
ਹਾਂਜੀ, ਹਾਂਜੀ, ਹਾਂਜੀ। ਉਹ ਬਸ ਜਿੰਨਾ-ਜਿੰਨਾ ਮਰਜੀ ਨਾ ਲਈਏ। ਫੇਰ ਉਹ ਆਲਗ ਐ, ਹਾਂਜੀ।
ਤੇ ਨਾਲ ਫੇਰ ਜਦੋਂ ਲਾਈਟ ਚਲੀ ਜੇ। ਫਿਰ ਤਾਂ ਹੋਰ ਗਰਮੀ ਲਗਤੀ ਹੈ। ਬੰਦਾ ਸਿਰਫ ਪੱਖਾ ਚਲਾ ਕੇ ਵੀ ਨੀ ਬਹਿ ਸਕ
ਨਾ-ਨਾ, ਨਾ-ਨਾ ਬਿਲਕੁਲ ਵੀ ਨੀ, ਪੱਖੇ ਤਿਲਕਿ ਤਰ ਡਰ ਲੱਗਦਾ ਹੈਗਾ, ਏਸੀ ਚਲਾਣੇ ਆ, ਏਸੀ 'ਚ ਏ ਲਾਈਟ ਚਲੀ ਜਾਂਦੀ ਫੇਰ ਦਿੱਕਤ ਹੋ ਜਾਂਦੀ ਐ। ਇੰਨੀ ਏਸੀ ਤੇ ਲਈ ਨੀਂਦ ਆਉਂਦੀ ਹੈਗੀ ਏ, ਲੈ ਪੱਖੇ ਦਾ, ਤਾਂ ਕੋਈ ਸਹਾਰਾ ਨੀ ਲੱਗਦਾ ਹੈਗਾ, ਉੱਪਰ ਛੱਤ ਤੇ ਓਹ ਦਵੈਰ ਉਕਾ ਈ ਬ ਦਿੱਕਤ ਹੋ ਜਾਂਦੀ ਐ।
ਅੱਛਾ, ਅੱਛਾ।
ਹਾਂਜੀ।
ਤੇ ਫਿਰ ਜਦੋਂ ਲਾਈਟ ਚਲੀ ਜੇ, ਤਾਂ ਕੂਲਰ ਲਾ ਲਿਆ ਕਰੋ।
ਬਸ ਕੂਲਰ ਕਿੱਥੇ ਲੱਗੇਗਾ, ਫਿਰ ਲਾਈਟ ਤਾਂ ਨਾਲ ਲੱਗਦਾ ਹੈਗਾ ਕੂਲਰ ਵੀ।
ਅੱਛਾ, ਅੱਛਾ ਹਾਂ, ਆ ਤੇ ਹੈ ਈ ਏ।
ਬੈਟਰ ਤਾਂ ਬੇਟਾ ਕੱਟ ਮਾਰ ਜਾਏਗਾ ਨਾ ਫੇਰ, ਤੇ ਐਸ ਕਰਕੇ ਵੀ ਕੂਲਰ ਤਾਂ ਚੱਲੇਗਾ ਨੀ ਨਾ।
ਯਾ ਤੇ ਕੂਲਰ ਚਲੇਗਾ, ਯਾ
ਹਾਂਜ-ਹਾਂਜੀ, ਹਾਂਜੀ, ਹਾਂਜੀ। ਸ ਇਸ ਕਰਕੇ ਬਸ ਵਲਾ ਹਲੇ ਹੁਣ ਤਾਂ ਘੱਟ ਜਾਂਦੀ ਹੈਗੀ, ਲਾਈਟ ਵਿੱਚ ਤੰਗ ਕਰਦੀ ਹੈਗੀ ਏ।
ਹਾਂ, ਕਦੇ- ਕਦੇ ਜਾਂਦੀ ਇਕਦਮ, ਜਦੋਂ ਕੁੱਝ ਪ੍ਰੋਬਲਮ ਪ੍ਰੋਬ ਮ ਵਗੈਰਾ ਹੋ ਜੋੂ ਤ
ਹਾਂਜੀ- ਹਾਂਜੀ- ਹਾਂਜੀ ਹੋਰ, ਕੀ ਖਾਧਾ ਫਿਰ ਅੱਜ
ਅੱਜ ਤੇ ਮੈਂ, ਪਹਿਲਾਂ ਸਵੇਰ, ਸਵੇਰੇ ਤਾਂ ਮੈਂ ਚਾਪ ਖਾਧੀ ਸੀ
ਹਾਂਜੀ
ਅਹ, ਤੇ ਫੇਰ, ਦੁਪਹਿਰੀ ਮੈਂ ਕੁੱਛ ਖਾਧਾ ਹੀ ਨੀ ਤੇ ਸ਼ਾਮੀ ਫਿਰ, ਅਹ ਮੈਂ ਸਵੇਰੇ ਹੀ ਲੇਟ ਖਾਇਆ ਸੀ ਨਾ
ਅੱਛਾ, ਅੱਛਾ।
ਬਾਰਾਂ ਇੱਕ ਵਜੇ ਨਾਲ ਖਾਧਾ ਸੀ ਤੇ ਫੇਰ, ਦੁਪਹਿਰੇ ਭੁੱਖ ਈ ਨੀ ਲੱਗੀ।
ਅੱਛਾ, ਅੱਛਾ, ਅੱਛਾ।
ਤੇ ਫੇਰ ਮੈਂ ਸ਼ਾਮੀ ਖਾ ਲਿਆ, ਛੇ ਵਜੇ ਦੇ ਕਰੀਬ। ਤੇ ਫੇਰ, ਰਾਤੀ ਦੀ ਵੀ ਛੁੱਟੀ ਹੋ ਗਈ।
ਅੱਛਾ ਰਾਤੀ, ਬੁਖ ਰੀਲ ਨੀਂਦ ਆ ਜਾਏਗੀ, ਤੁਹਾਨੂੰ ਐਵੇਂ ਭੁੱਖੇ।
ਹਾਂ, ਇੱਕ ਬਰਗਰ ਖਾਦਾ ਸੀ।
ਅੱਛਾ -ਅੱਛਾ, ਏਕ ਬੁਰ ਏਕ ਬਰਗਰ ਟਿਡ ਭਰ ਜਾਂਦਾ? ਆਪ ਬਚਿਆਂ ਦਾ ਵੈਸ
ਨਹੀਂ ਤੇ ਫਿਰ ਮੈਂ ਸ਼ਾਮੀ, ਸਾਢੇ ਛੇ ਵਜੇ ਦੇ ਕਰੀਬ ਅ ਰੋਟੀ ਖਾਈ ਸੀ ਨਾ।
ਅੱਛਾ, ਅੱਛਾ, ਅੱਛਾ, ਹਾਂ ਬਸ ਫਿਰ, ਸਾਰਾ ਲੱਗ ਜਾਂਦਾ ਹੈਗਾ। ਕਿਉਂਕਿ ਸਾਡੇ ਛੇ ਵਜੇ ਖਾ ਲਓ ਰੋਟੀ। ਹਾਂਜੀ, ਹਾਂਜੀ।
ਫੇਰ ਤਾਂ ਭੁੱਖ ਲੱਗ ਜਾਣੀ ਸੀ। ਜੇ ਰਾਤੀ ਲੱਗੀ ਤਾਂ ਫੇਰ, ਖਾ ਲਵੋ ਕੁੱਝ, ਕੁਰਕੁਰੇ ਵਗੈਰਾ।
ਹਾਂਜੀ, ਫਿਰ ਤੇ ਉੱਪਰ ਚੀਜ਼ ਚੱਲਦੀ ਹੈਗੀ ਏ, ਫਿਰ ਕੌਣ ਵੱਡਦਾ ਵੇ ਰਸੋਈ ਏਹ ਤਾਂ ਉੱਪਰ ਚੀਜ਼ ਜਿਹੜਾ ਦੇਖੇ, ਉਹ ਆਪਣਾ ਮੂੰਹ 'ਚ ਪਾਲੋ
ਕੁਰਕੁਰੇ, ਚਟਪਟੀ ਚੀਜ਼ ਹੋਜੂ ਕੋਈ
ਫਿਰ ਰੋਟੀ ਤਾਂ ਨੀ ਖਾਈ ਜਾਂਦੀ ਨਾ ਲੇਟ
ਹਾਂ ਉਹ ਤੇ ਹੈ ਹੀ ਏ, ਰਾਤੀ ਰੋਟੀ ਖਾ ਰੋਟੀ ਖਾ ਕੇ ਇੱਕਦਮ ਸੋਇਆ ਵੀ ਜਾਂਦਾ ਨਾ
ਹਾਂਜੀ- ਹਾਂਜੀ ਪੇਟ ਅਫਰ ਜਾਂਦਾ ਹੈਗਾ, ਹਾਂਜੀ -ਹਾਂਜੀ
ਤੇ ਹੋਰ
ਹਾਂਜੀ ਵਧੀਆ ਜੀ, ਅਸੀਂ ਤਾਂ ਹੁਣ ਮੈਂਗ ਅਸੀਂ ਤਾਂ, ਸਵੇਰੇ ਆਲੂ ਦੇ ਪਰੋਂਠੇ ਬਣਾਏ ਹੈਗੇ ਸੀ ਦੁਪਹਿਰੀ ਪੁੁਲਾਓ ਬਣਾ ਲਿਤਾ ਸੀ, ਤੇ ਹੁਣ ਮੈਗੀ ਖਾ ਲਈਏ
ਅੱਛਾ -ਅੱਛਾ, ਆਲੂ ਦੇ ਪਰਾਂਠੇ ਗਰਮੀ 'ਚ ਖਾਏ ਜਾਂਦੇ ਆ
ਤੇ ਲੱਗ ਦੇਖੋ, ਹੁਣ ਸੰਡੇ ਸੀ ਮੈਂ ਕਿਹਾ ਚਲੋ ਪਰੋਂਠੇ ਬਣਾ ਲੈਂਦੇ ਹਾਂ, ਅੱਗੇ -ਪਿੱਛੇ ਬਣਦੇ ਨੀ ਹੈਗੇ ਕਿਉਂਕਿ ਬੱਚਿਆਂ ਨੂੰ ਜਲਦੀ ਹੁੰਦੀ ਐ, ਫਟਾਫਟ ਵੇਚਣਾ ਹੁੰਦਾ ਇਹਨਾਂ ਨੂੰ। ਤੇ ਹਾਂਜੀ-ਹਾਂਜੀ-ਹਾਂਜੀ, ਸੰਡੇ ਨੂੰ ਮੈਂ ਕਿਹਾ ਚੱਲ ਹਾਂਜੀ ਜੀ ਹਾਂਜੀ-ਹਾਂਜੀ, ਸੰਡੇ ਨੂੰ ਤਾਂ ਚੱਲ ਜਾਂਦਾ ਹੈਗਾ ਨਾ, ਜੋ ਕੋਈ ਚੀਜ਼ ਬਣਾ ਲਿਆ ਆਪ ਆਰਾਮ ਨਾਲ, ਤੇ ਬੱਚੇ ਵੀ ਲੇਟ ਉੱਠਦੇ ਹੈਗੇ ਨੇ।
ਸੰਡੇ ਨੂੰ ਤਾਂ ਬੰਦਾ ਉਂਜ ਈ ਉਹੀ ਵੇਖਦਾ, ਕਿ ਕੁੱਝ ਬੜੀਆ ਬਣਾ ਲੇ।
ਹਾਂਜੀ-ਹਾਂਜੀ।
ਸਾਰੇ ਘਰ ਹੁੰਦੇ ਐ, ਤੇ ਫਰੀ ਹੁੰਦੇ ਆ ਨਾਲ।
ਹਾਂਜੀ-ਹਾਂਜੀ। ਅੱਧੀ ਤਾਂ ਫੇਰ ਆਲੂ ਰੋਟੀ ਬਣਾ ਲਿੱਤੀ ਸੀ ਨਾ।
ਅੱਛਾ-ਅੱਛਾ।
ਪੈਰੀ ਹਲਕਾ ਫੁਲਕਾ ਆਪਣਾ ਪੁੁਲਾਹ ਹੋ ਗਿਆ।
ਹਾਂ, ਆਲੂ ਦੀ ਰੋਟੀ ਹੈਵੀ ਹੋ ਜਾਂਦੀ ਐ।
ਹਾਂਜੀ-ਹਾਂਜੀ, ਕਿਉਂਕਿ ਬੱਚੇ ਸੰਡੇ ਨੂੰ ਮੈਗੀ ਖਾਂਦੇ ਹੈਗੇ ਨਾ।
ਅੱਛਾ, ਫਿਕਸ ਕਰ ਰੱਖਿਆ ਕੀ।
ਹਾਂਜੀ-ਹਾਂਜੀ, ਮਗਰ ਹਫ਼ਤੇ ਚ ਇੱਕ ਵਾਰੀ ਖਾ ਲਿਆ ਕਰੋ, ਚਾਹੇ ਮੈਗੀ ਖਾ ਲੋ ਚਾਹੇ ਖਾ ਲੋ ਮੈਕਰੋਨੀ।
ਅੱਛਾ।
ਖੈਰ ਲਗਭਗ ਤਾਂ ਮੈਗੀ ਖਾਂਦੇ ਹੈਗੇ ਨੇ।
ਦੋਨਾਂ ਵਿੱਚੋਂ ਇੱਕ ਚੀਜ਼।
ਹਾਂਜੀ-ਹਾਂਜੀ, ਜ਼ਿਆਦਾ ਨੀ ਅਸੀਂ ਦਿੰਦੇ ਮਤਲਬ ਮੈਦਾ ਵਗੈਰਾ, ਤੇ ਜੋ ਬਈ ਮੈਗੀ ਤਾਂ ਚਲੋਂ ਖਾ ਲੈਂਦੇ ਹੈਗੇ ਨੇ, ਵੈਸੇ ਘਰ ਹੀ ਬਣਾ ਕੇ ਦੇ ਦਿੰਦੇ ਐ ਆ ਸਮਾਨ, ਜੋ ਐਹ ਖਾਂਦੇ ਨੇ। ਹਾਂਜੀ, ਕਿਉਂਕਿ ਬਾਹਰ ਦੀ ਚੀਜ਼ਾਂ ਨਈ ਖਾਈ ਜਾਂਦੀ ਨਾ, ਨੁਕਸਾਨ ਕਰਦੀ ਹੈਗੀ ਨੇ ਬੱਚਿਆਂ ਨੂੰ।
ਹਾਂ, ਬਾਹਰ ਦਾ ਫੇਰ ਉਹ ਤੇਲ ਵੀ ਇਕ, ਦੋ ਤਿੰਨ-ਤਿੰਨ ਦਿਨ ਪੁਰਾਣਾ ਯੂਜ ਕਰਦੇ ਐ, ਫੇਰ ਉਹ ਹੈਲਥ ਤੇ ਨੁਕਸਾਨ ਪੈਂਦਾ ਫੇਰ।
ਹਾਂਜੀ-ਹਾਂਜੀ, ਫਿਰ ਇਸ ਕਰਕੇ ਅਸੀਂ ਗਰ ਈ ਬਣਾ ਲੈਂਦੇ ਆਂ ਜਿਤਨਾ ਹੋ ਕੇ ਸਕੇ ਗਰ ਈ ਬਣਾਂਦੇ ਹੈਗੇ ਆਂ। ਹਾਂਜੀ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ, ਵੱਡੇ ਵੀ ਖਾ ਲੈਂਦੇ ਨੇ।
ਹਾਂ, ਤੇ ਘਰ ਨਾਲ ਖੁੱਲਾ ਸਮਾਨ ਬਣ ਜਾਂਦਾ।
ਹਾਂਜੀ-ਹਾਂਜੀ, ਬਾਹਰ ਕਿਤਨਾ ਕ ਲੈ ਕੇ ਆਈਏ ਬਾਹਰੋਂ।
ਓਹੀ-ਓਹੀ ਜੇ ਬਾਜ਼ਾਰ ਪੰਜ ਸੌ ਰੁਪਏ ਤੇ ਇੱਕ ਪੰਜ ਸੌ ਰੁਪਏ ਚ ਇੱਕ ਬੰਦਾ ਖਾਊਗਾ, ਤੇ ਘਰੇ ਪੰਜ ਸੌ ਵਿੱਚ ਚਾਰ ਬੰਦੇ ਖਾਏਗੇਂ।
ਹਾਂਜੀ-ਹਾਂਜੀ-ਹਾਂਜੀ ਇਹ ਵਾਲੀ ਗੱਲ ਏ ਨਾ ਸਾਰੀ, ਬਾਹਰ ਆਪਣਾ ਖੁੱਲਾ ਸਮਾਨ ਬਣ ਜਾਂਦਾ ਹੈਗਾ, ਬੰਦਾ ਕਿਸੇ ਨੂੰ ਦੇ ਵੀ ਦਿੰਦਾ ਹੈਗਾ ਪਤਾ ਨੀ ਚੱਲਦਾ ਹੈਗਾ, ਬਾਹਰੋਂ ਤੁਸੀਂ ਜਿਤਨਾ ਲੈ ਕੇ ਆਓਗੇ ਫਿਰ ਉਤਨਾ ਹੀ ਖਾਈਦਾ। ਆਪਣਾ ਵੀ ਨੀ ਢੀਡ ਭਰੀਂਦਾ, ਇੰਨੀ ਮਹਿੰਗਾਈ ਹੋ ਗਈ ਕਿ ਕਿਤਰ੍ਹਾਂ-ਕਿਤਰ੍ਹਾਂ ਸਮਾਨ ਬਾਹਰੋਂ ਲੈ ਆਈਏ ਆਪਾਂ।
ਹਾਂਜੀ-ਹਾਂਜੀ, ਮਹਿੰਗਾਈ ਤਾਂ ਫਿਰ ਉਹ ਬਾਹਰ ਦਾ ਖਾਓ, ਤੇ ਫਿਰ ਉਹ ਕਦੇ ਤਬੀਅਤ ਨਾ ਖ਼ਰਾਬ ਹੋ ਜੇ।
ਹਾਂਜੀ-ਹਾਂਜੀ ਕਿਉਂਕਿ ਉਹ ਤੇਲ ਬ ਇਸਤੇਮਾਲ ਕਰਦੇ ਹੈਗੇ ਨੇ, ਇੱਕ ਵਾਰੀ ਬਣਾਂਦੇ ਨੇ, ਫਿਰ ਦੁਬਾਰਾ ਫੇਰ ਉਸੀ ਚ ਬਣਾਂਦੇ ਹੈਗੇ ਨੇ।
ਉਹਦੇ ਚ ਜਿਹੜੀ ਚੀਜ਼ ਆਉਂਦੀ ਐ, ਸਾਰਾ ਕੁਝ ਉਹਦੇ ਵਿੱਚ ਈ ਤਲ ਦਿੰਦੇ ਐ।
ਹਾਂਜੀ-ਹਾਂਜੀ, ਉਹ ਫਿਰ ਨੁਕਸਾਨ ਕਰਦੀ ਹੈਗੀ ਨਾ।
ਤੇ ਨਾਲ ਉਹਦੇ ਵਿੱਚ ਪਤਾ ਨੀ ਕੀ-ਕੀ ਚੀਜ਼ਾਂ ਡਾਲਦਾ ਐ, ਜਿਹੜੀ ਹੈਲਦੀ ਵੀ ਹੁੰਦੀ ਐ ਨਹੀਂ ਹੁੰਦੀ।
ਹਾਂਜੀ-ਹਾਂਜੀ, ਇਹ ਚੱਕਰ ਐ ਨਾ ਸਾਰਾ, ਵੇਖੋ ਸਾਫ਼ ਹੱਥ ਹੈ ਨਈ ਐ, ਇਹ ਨੀ
ਹਾਂ, ਕਿਸੇ ਚੀਜ਼ ਨੂੰ ਕਿੰਨੇ ਲੋਕਾਂ ਨੇ ਟੱਚ ਕੀਤਾ, ਕਿੰਨੀ ਵਾਰੀ
ਹਾਂਜੀ-ਹਾਂਜੀ-ਹਾਂਜੀ, ਇਹ ਗੱਲ ਐ ਨਾ, ਆਪਣਾ ਘਰ ਸਾਫ਼ ਸੁਥਰੀ ਆਪਣਾ ਅੱਖਾਂ ਦੇ ਸਾਮਣੇ ਜੋ ਬਣਾਓ ਉਹ ਠੀਕ ਐ, ਆਪਣਾ ਬੱਚੇ ਵੀ ਖੁਸ਼ ਤੇ ਆਪਾਂ ਵੀ ਖੁਸ਼। ਤੇ ਬੰਦਾ ਨੂੰ ਥੋੜ੍ਹੀ ਬਹੁਤੀ ਕਿਸੀ ਨੂੰ ਦੇ ਵੀ ਦਿੰਦਾ ਹੈਗਾ, ਗਰ ਦੀ ਚੀਜ਼ ਬਣੀ ਐ ਤਾਂ।
ਹਾਂ, ਉਹ ਤੇ ਫੇਰ ਹੈ ਈ।
ਹਾਂਜੀ, ਇਹੀ ਤਾਂ ਹੈ ਨਾ, ਗਰ ਚੀਜ਼ ਗਰ ਦੀ ਚੀਜ਼ ਹੁੰਦੀ ਐ।
ਫੇਰ ਕਦੇ-ਕਦੇ ਦੋ ਤਿੰਨ ਟਾਈਮ ਵੀ
ਹਾਂਜ ਜੀ ਹਾਂਜੀ ਇਹ ਤਾਂ ਨਹੀਂ ਜੋ ਬੱਚਿਆਂ ਦੇ ਮਨਪਸੰਦ ਚੀਜ਼ ਬਣੇ ਫੇਰ, ਉਹ ਤਿੰਨ ਟਾਈਮ ਖਾ ਲੈਂਦਾ ਜੀ। ਜਿਵੇੈਂ ਸਵੇਰੇ ਬਣਾਈ ਤੇ ਦੋ ਟਾਈਮ ਆਪਣਾ ਆਰਾਮ ਨਾਲ ਖਾ ਲੈਣਗੇ।
ਹਾ ਤੇ ਜ਼ਿਆਦਾ ਬਣਾ ਲੋ ਕੁਆਂਟਿਟੀ ਉਹਦੀ।
ਹਾਂਜੀ ਕਿਉਂਕਿ ਬੱਚੇ ਦੇ ਟੈਨਸ਼ਨ 'ਚ ਖਤਮ ਹੋ ਜਾਂਦੇ, ਫੇਰ ਆਪਾਂ ਤਾਂ ਚਲੋਂ ਜੋ ਮਾੜਾ ਮੋਟਾ ਫੇਰ ਥੋੜ੍ਹਾ ਜਿਹਾ ਬਣਾ ਲੋ। ਤੇ ਬੱਚੇ ਵੀ ਬੱਚਿਆਂ ਵਾਸਤੇ ਆਪਣਾ ਏ ਰੱਖ ਦੋ, ਬੱਚੇ ਵੀ ਖੁਸ਼ ਹੋ ਜਾਂਦੇ ਨੇ।
ਹਾਂ ਉਹ ਤੇ ਹੈ ਹੀ ਐ।
ਐ ਹੁੰਦਾ ਵੇ, ਜੋ ਬੱਚਿਆਂ ਦੀ ਮਨ ਪਸੰਦ ਹਾਂਜੀ ਹਾਂਜੀ ਬੱਚੇ ਦੀ ਚੀਜ਼ ਹਾਂਜੀ ਹਾਂਜੀ। ਬੱਚਿਆਂ ਦਾ ਸਮਾਨ ਨਾ ਬਣਾਈਏ ਨਾ, ਫੇਰ ਰੁਲਦਾ ਸਮਾਨ ਵੀ ਰੁਲਦਾ ਵੇ ਤੇ ਬੱਚੇ ਵੀ ਖੁਸ਼ ਨੀ ਹੁੰਦੇ ਹੈਗੇ।
ਹਾਂ ਉਹ ਤੇ ਹੈ ਹੀ ਐ, ਬੱਚੇ ਦਾਲ ਚਾਵਲ ਡੇਲੀ ਡੇਲੀ ਵੀ ਨਹੀਂ ਖਾ ਸਕਦੇ ਨਾ।
ਹਾਂਜੀ ਹਾਂਜੀ।
ਉਹਨਾਂ ਨੂੰ ਵੀ ਕੁਛ ਚਾਹੀਦਾ ਹੁੰਦਾ ਐ, ਕਿ ਕੁਛ ਇੰਟਰਸਟਿੰਗ ਹੋ ਵਧੀਆ ਜਾ ਓ।
ਹਾਂਜੀ ਹਾਂਜੀ, ਇਸ ਵਾਸਤੇ ਬੱਚਿਆਂ ਦੀ ਮਨ ਬਣਾ ਲੈਂਦੀ ਆ। ਤੇ ਚਲੋਂ ਬੱਚੇ ਖਾ ਲੈਣਗੇ।
ਸਹੀ ਐ ਸਹੀ ਐ, ਹੋਰ ਤੁਹਾਨੂੰ ਕੀ ਪਸੰਦ ਐ ਵੈਸੇ?
ਮੈਨੂੰ ਤੇ ਛੋਲੇ ਭਟੂਰੇ ਹੀ ਪਸੰਦ ਹੈਗੀ ਜੇ ਕੜੀ ਚਾਵਲ ਹੈਗੇ ਨੇ ਪਸੰਦ।
ਅੱਛਾ, ਘਰ ਦੇ ਜ ਬਾਹਰ ਦੇ।
ਅਸੀ ਮੈਂ ਤਾਂ ਘਰ ਹੀ ਬਣਾਉਂਦੀ ਹੈਗੀ ਆ।
ਅੱਛਾ।
ਅਸੀਂ ਬਾਹਰ ਨੀ ਬਣਾਉਂਦੇ, ਬਾਹਰ ਤੋਂ ਬਾਹਰੋਂ ਕਹਿੰਦੇ ਆਨੀ ਮਹਿੰਗੀ- ਮਹਿੰਗੀ ਚੀਜ਼ਾਂ ਆਉਂਦੀਆਂ ਨੇ, ਅਸੀਂ ਲੈ ਕੇ ਆਈਏ ਤੇ ਬੱਚੇ ਕਦੇ ਅਪਾ ਖਾਣੀਏ। ਫੇਿਰ ਮਾਂ ਪਿਓ ਤਾਂ ਰਹਿ ਜਾਂਦਾ ਹੈਗਾ ਬਚਿਆ ਦੇ ਦਿੰਦਾ, ਚਲੋ ਬੱਚਿੳ ਤੁਸੀ ਖਾ ਲੋ।
ਤੇ ਇੱਕ ਬਾਰ ਇੱਕ ਟੈਮ ਚ ਬੰਦਾ ਕਿੰਨਾ ਹੀ ਖਰਚਾ ਕਰ ਲਏ।
ਹਾਂਜੀ ਹਾਂਜੀ, ਇਸ ਤੇ ਆਪਾਂ ਘਰ ਹੀ ਬਣਾ ਲੈਂਦੇ ਹੈਗੇ।
ਅੱਛਾ ਅੱਛਾ, ਸਹੀ ਐ ਫੇਰ ਤੇ।
ਹੋਰ ਕੀ ਆਪਣਾ ਬਣਾ ਲਓ, ਕਿਸੇ ਦੇ ਵੀ ਦੋ ਆਪਣਾ ਖਾ ਵੀ ਲਓ।
ਹਾਂ, ਤੇ ਨਾਲ ਜੇ ਤੇ ਨਾਲ ਫਿਰ ਦੋ ਤਿੰਨ ਟਾਈਮ ਖਾ ਲੇ ਬੰਦਾ।
ਹਾਂਜੀ ਹਾਂਜੀ, ਛੋਲੇ ਵਗੈਰਾ ਤਾਂ ਚੱਲ ਹੀ ਜਾਂਦੇ ਨੇ ਦੋ ਟਾਈਮ।
ਹਾਂ ਉਹ ਤੇ ਫਿਰ ਚੱਲੇ, ਫਿਰ ਉਸ ਤੋਂ ਬਾਅਦ ਵੀ ਬਚ ਜਾਂਦਾ ਕਦੇ ਕਦੇ। ਲਾਸਟ ਇੱਕ ਅੱਧੀ ਕਟੋਰੀ ਬਚ ਜਾਂਦੀ ਐ, ਫ਼ਿਰ ਉਹਨੂੰ ਬਾਅਦ ਚ ਸੁੱਟਣਾ ਪੈਣਾ।
ਹਾਂਜੀ ਹਾਂਜੀ ਹਾਂਜੀ।
ਹਾਂਜੀ।
ਐਵੇ ਨਾ। ਹੋਰ, ਹਾਂਜੀ ਹਾਂਜੀ ਹਾਂਜੀ।
ਚੰਗਾ ਫੇਰ
ਅੱਛਾ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।